ਹੈਲ
ਹਾਂਜੀ ਲਵਲੀ ਸਸ ਸ੍ਰੀ
ਸਸ ਸ੍ਰੀ ਕਾਲ ਜੀ।
ਕੀ ਹਾਲ ਚਾਲ।
ਵਧੀਆ ਤੁਸੀਂ ਸੁਣਾਓ।
ਵਧੀਆ ਜੀ ਵਧੀਆ, ਬਸ ਠੀਕ ਠਾਕ। ਸਭ ਠੀਕ ਨੇ।
ਅੱਛਾ ਵਧੀਆ। ਹਾਂਜੀ-ਹਾਂਜੀ ਵਧੀਆ। ਹੋ ਕਿ ਬਣਾਇਆ ਨਾਸ਼ਤਾ ਕਰ ਲਿੱਤਾ ਏ।
ਹਾਂ ਬਸ ਨਸ਼ਤਾ ਕਰ ਲਿੱਤਾ ਹੈ ਅਜੇ ਤੰਦੂਰ ਦੇ ਪਰੌਂਠੇ ਬਣਾਏ ਨੇ ਆਲੂ ਦੇ।
ਅੱਛਾ ਸਾਨੂੰ ਤੇ ਬੁਲਾਇਆ ਨੀ।
ਤੁਸੀਂ ਆ ਜਾਓ ਬਣਾ ਦਾਂਗੇ ਤੁਹਾਨੂੰ।
ਅੱਛਾ।
ਹਾਂਜੀ ਹੋਰ ਅਸੀਂ ਨਾਲ ਬਣਾਏ ਸੀ ਠੰਡੀ ਮਿੱਠੀ ਲੱਸੀ ਬਣਾਈ ਸੀ ਨਾਲ, ਨਾਲ ਆਲੂ ਦੇ ਪਰੌਠੇ ਬਣਾਏ ਸੀ।
ਅੱਛਾ ਜੀ ਮੈਂ ਸੁਣਿਆ ਤੁਸੀਂ ਸੁੱਟਾਂ ਦੇ ਕੰਮ ਸ਼ੁਰੂ ਕੀਤਾ ਹੈ।
ਹਾਂ ਮੈਂ ਕੱਪੜੇ ਦਾ ਕੰਮ ਕੀਤਾ ਲੇਡੀਜ਼ ਸੂਟ ਅਨਸਟਿਚ ਰੱਖੇ ਹੋਏ ਨੇ। ਹਾਂਜੀ ਆਣਾ ਤੁਸੀਂ। ਹਾਂ ਆਣਾ ਤੁਸੀਂ ਵੇਖਣਾ ਕੋਟਨ ਦੇ ਵੀ ਹੈਗੇ ਨੇ। ਸਾਰੇ ਤਰ੍ਹਾਂ ਦੇ ਹੈਗੇ ਨੇ ਕਢਾਈਆਂ ਵਾਲੇ ਵੀ ਹੈਗੇ ਨੇ। ਪੰਜਾਬ ਦੇ ਪੰਜਾਬੀ ਸੂਟ ਹੈਗੇ ਨੇ ਸਲਵਾਰਾਂ ਤੇ ਕੜਾਹੀਆਂ ਵਾਲੇ। ਬਣੇ ਸੋਹਣੇ-ਸੋਹਣੇ ਸੂਟ ਹਾਂਜੀ।
ਪਾਰਟੀ ਵੇਅਰ ਸਭ ਹੈਗੇ ਨੇ।
ਪਾਰਟੀ ਵੇਅਰ ਵੀ ਹੈਗੇ ਨੇ ਹਾਂਜੀ ਹੈਵੀ ਲੁਕੀ ਚ ਵੀ ਹੈਗੇ ਨੇ।
ਅੱਛਾ।
ਹਾਂਜੀ ਆਣਾ ਤੁਸੀਂ ਦੇਖਣਾ।
ਆਵਾਂਗੇ-ਆਵਾਂਗੇ।
ਹੋਰ ਮੈਂ ਤੇ ਲੁਧਿਆਣੇਓ ਮੰਗਉਣੀ ਆਂ ਨਾ ਮਾਲ
ਅੱਛਾ ਠੀਕ ਮਿਲਦਾ ਹੈ।
ਹਾਂ ਬਹੁਤ ਵਧੀਆ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ
ਅੱਛਾ।
ਹਾਂਜੀ ਹਾਂਜੀ।
ਕਿਵੇਂ ਲਿਆਂਦੇ ਔ ਫਿਰ
ਉੱਥੋਂ ਕੁਛ ਤੇ ਮੰਗਵਾ ਲਈ ਦਾ ਕੋਰੀਅਰ ਤੋਂ।
ਅੱਛਾ।
ਕੁਛ ਮੈਂ ਆਪ ਚਲੀ ਜਾਂਨੀ ਆ ਨਾ ਫਿਰ ਅੰਮ੍ਰਿਤਸਰ ਜਾਣਾ ਹੁੰਦਾ ਮੈਂ। ਜੇ ਅੰਮ੍ਰਿਤਸਰ ਹਾਂ ਫਿਰ ਚਲੇ ਜਾਈਦਾ ਜਾਂ ਲੁਧਿਆਣੇ ਚਲੇ ਜਾਈਦਾ ਟ੍ਰੇਨ ਤੇ ਚਲੇ ਜਾਂਨੇ ਆਂ।
ਹਫ਼ਤੇ ਵਿੱਚ ਜਾਂਦੇ ਔ।
ਹਾਂ ਹਫ਼ਤੇ ਬਾਅਦ ਚਲੀ ਜਾਂਨੀ ਆਂ ਮਾਲ ਲੇ ਆਨੀ ਆਂ ਹਾਂਜੀ ਹਾਂਜੀ।
ਅੰਮਰਿਤਸਰ ਹਰ ਹਫ਼ਤੇ ਜਾਂਦੇ ਹੋ।
ਅੰਮਰਤਸਰ ਹਾਂ ਪੰਦਰਾਂ ਦਿਨ ਬਾਅਦ ਚਲੀ ਜਾਂਨੀ ਆਂ।
ਅੱਛਾ ਦਰਸ਼ਨ ਕਰਨ ਹੈ।
ਦਰਸ਼ਨ ਵੀ ਕਰ ਆਨੀ ਆਂ ਤੇ ਸੂਟ ਵੀ ਲਿਆਦੀ ਹਾਂ ਉੱਥੇ ਦੇ ਸੂਟ ਵਧੀਆ ਹੁੰਦੇ ਨਾ ਕੋਟਨ ਦੇ।
ਅੱਛਾ।
ਹਾਂ ਸਰਦਾਰਨੀਆਂ ਸੋਹਣੇ ਉਹ ਸੂਟ ਪਾਉਂਦੀਆਂ ਨੇ।
ਸੰਜੀ ਹਾਂਜੀ।
ਹਾਂਜੀ ਤੇ ਉਹ ਫੇਿਰ ਉੱਥੋਂ ਲੈ ਕੇ ਆਉਂਦੀ ਆ ਅੰਮ੍ਰਿਤਸਰੋਂ। ਫੇਰ ਹਫ਼ਤੇ ਬਾਅਦ ਲੁਧਿਆਣੇ ਚਲੀ ਜਾਂਨੀ ਆਂ। ਲੁਧਿਆਣੇਓ ਵੀ ਲੈ ਆਨੀ ਆਂ ਉੱਥੋਂ ਸਸਤੇ ਪੈਂਦੇ ਨੇ ਨਾ। ਹਾਂ ਕੱਪੜਾ ਵਧੀਆ ਮਿਲਦਾ ਉੱਥੇ ਆਣਾ ਤੁਸੀਂ ਵੀ ਵੇਖਣਾ
ਹਾਂ ਆਵਾਂਗੇ ਅਸੀ ਵੀ ਉਹ ਹੈਗੀ ਐ ਨਾ ਇਕ ਇੱਕ ਅਹ ਮਨਰਾਜ ਦੀ ਮੰਮੀ ਹੈਗੀ ਐ ਕੋਈ ਉਹ ਕਹਿ ਰਹੇ ਸੀ। ਕੀ ਤੁਹਾਡੇ ਕੋਲੋਂ ਸੂਟ ਲੀਤਾ ਸੀ ਉਹ ਪੀਲੇ ਕਲਰ ਦਾ।
ਅੱਛਾ ਅੱਛਾ।
ਉਹ ਕਹਿੰਦੇ ਉਹ ਮੇਰੀ ਬੈਣ ਨੂੰ ਬੜਾ ਪਸੰਦ ਆਇਆ ਸੀ।
ਅੱਛਾ ਸੂਟ ਸੋਣਾ ਸੀ। ਸੀ, ਉਹਨਾਂ ਨੇ ਲਿਆ ਸੀ ਜੈਪੁਰੀ ਸੂਟ ਲਿਆ ਸੀ ਪ੍ਰਿੰਟ
ਹਾਂਜੀ ਹਾਂਜੀ ਉਹ ਕਹਿ ਰਹੇ ਸੀ, ਕਹਿ ਰਹੇ। ਪ੍ਰੀਤ ਪ੍ਰੀਤੀ ਨੂੰ ਬੜਾ ਪਸੰਦ ਆਇਆ ਸੀ ਉਹ ਕਹਿ ਰਹੀ ਸੀ।
ਅੱਛਾ ਅੱਛਾ।
ਪੈਰਸੇ ਮੈਂ ਆਵਾਂਗੀ ਨਾ, ਤੇ ਆਵਾਂਗੀ।
ਠੀਕ ਹੈ ਠੀਕ ਹੈ ਹੋਰ। ਸਭ ਠੀਕ ਠਾਕ। ਵਧੀਆ ਹੋਣਾ ਚਾਹੀਦਾ ਹੈ ਹੋਰ ਤੁਸੀਂ ਕੀ ਬਣਾਇਆ। ਨਹੀਂ ਬਸ ਗਏ ਸੀ ਹੋ ਕੇ ਆ ਗਏ ਆ ਛੁੱਟੀਆਂ 'ਚ।
ਅੱਛਾ ਕਿੱਥੇ ਗਏ ਸੀ।
ਅਸੀਂ ਅਸੀਂ ਅੰਮ੍ਰਿਤਸਰ ਗਏ ਸੀ ਲੁਧਿਆਣੇ ਗਏ ਸੀ। ਹਾਂਜੀ ਹਾਂਜੀ ਤੁਹਾਡੇ ਤੁਹਾਡੇ ਘਰ ਸਭ ਠੀਕ ਨੇ ਤੁਸੀਂ ਕੀ ਬਣਾਇਆ ਅੱਜ।
ਅਜ ਅਸੀ ਕੜੀ ਬਣਾਈ ਹੈ ਕੜੀ ਤੇ ਚਾਵਲ।
ਕਿੜੀ ਕਿਹੜੀ ਬਣਾਈ ਜੇ।
ਕੜੀ ਕੜੀ ਜੀ ਬਣਾਈ ਆ।
ਨੀ ਪੰਜਾਬੀ ਕੜੀ ਬਣਾਈ ਆ ਕੇ ਐਵੇਂ ਬਸ।
ਪੰਜਾਬੀ ਕੜੀ ਬਣਾਈਏ ਸਵਾਦ ਬਣਨੀ ਹੈਗੀ ਐ।
ਦਈਆਂ ਵਾਲੀ।
ਪਕੌੜੇ ਹਾਂ ਬਣਾਣਗੇ।
ਅੱਛਾ।
ਹਾਂਜੀ ਹਾਂਜੀ ਆਜੋ ਤੁਸੀਂ ਵੀ।
ਆਵਾਂਗੇ ਤੁਹਾਡੇ ਘਰ ਕਿਹੜੇ ਪਕੌੜੇ ਬਣਾਂਦੇ ਨੇ ਆਲੂ ਪਿਆਜ ਪਾ ਕੇ ਜਾਂ ਸਿੰਪਲ
ਸਿੰਪਲ ਬਣਾਂਦੇ ਨੇ ਜ਼ਿਆਦਾਤਰ ਤੇ ਕੜੀ ਵਾਸਤੇ ਅਗਰ ਖਾਣੇ ਹੋਣ ਤੇ ਵੈਸੇ ਪਿਆਜ ਦਾ ਅਲੱਗ ਬਣਾ ਦਿੰਦੇ ਨੇ।
ਅੱਛਾ ਅੱਛਾ ਅੱਛਾ ਅੱਛਾ ਠੀਕ ਠੀਕ ਠੀਕ।
ਹਾਂਜੀ ਤੁਸੀਂ ਪਾਣੀ ਪੀਂਦੇ ਹੋ।
ਹਾਂ ਪਾਣੀ ਤਾਂ ਪੀਣੇ ਆ ਪਾਣੀ ਮੈਂ ਯੋਗਾ ਕਰਦੀ ਹਾਂ।
ਅੱਛਾ ਯੋਗਾ ਡੇ ਮਨਾਇਆ ਸੀ ਤੁਸੀਂ।
ਹਾਂ ਮਨਾਇਆ ਹਜੇ ਹੁਣ ਇੱਕੀ ਜੁਲਾਈ ਨੂੰ ਆਏਗਾ ਨਾ ਇੱਕੀ ਜੂਨ ਨੂੰ। ਸੀਗਾ ਹਾਂ ਚਲਾਂਗੇ ਪਰਸੋਂ ਮੈਂ ਬਾਹਰ ਗਈ ਹੋਈ ਸੀ ਨਾ। ਇੱਕੀ ਜੂਨ ਨੂੰ
ਅੱਛਾ।
ਹਾਂ ਤੇ ਫਿਰ ਮੈਂ ਯੋਗਾ ਯੋਗਾ ਕਰਦੀ ਆ। ਮੈਂ ਮੈਂ ਤੇ ਪੀਣੀ ਆਂ ਪਾਣੀ ਆਪਣੇ ਵੇਟ ਦੇ ਹਿਸਾਬ ਨਾਲ ਪੀਂਦੀ ਆ ਨਾ।
ਅੱਛਾ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਐ।
ਨਹੀਂ ਆਪਣੇ ਵੇਟ ਆਪਣੇ ਵੇਟ ਦੇ ਹਿਸਾਬ ਨਾਲ ਪੀਣਾ ਚਾਹੀਦਾ ਨਾ ਜਿਵੇਂ ਕਿਸੇ ਦਾ ਵੀਹ ਕਿੱਲੋ ਵੇਟ ਹੈਗਾ ਤੇ ਇੱਕ ਕਿੱਲੋ ਪਾਣੀ ਪੀਣਾ ਚਾਹੀਦਾ ਉਹਨੂੰ ਇੱਕ ਲੀਟਰ ਪਾਣੀ ਦਿਨ ਵਿੱਚ। ਚਾਲੀ ਕਿੱਲੋ ਹੋਵੇ ਤੇ ਦੋ ਲੀਟਰ ਪਾਣੀ ਸੱਠ ਕਿੱਲੋ ਤੇ ਤਿੰਨ ਲੀਟਰ ਪਾਣੀ
ਅੱਛਾ ਐਵੇਂ ਹੁੰਦਾ।
ਹਾਂ ਜਿਵੇਂ ਸੱਤਰ ਕਿੱਲੋ ਵਜਣ ਐ ਕਿਸੇ ਦਾ ਤੇ ਉਹਨੂੰ ਸਾਢੇ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਦਿਨ ਵਿੱਚ।
ਜ਼ਿਆਦਾ ਵੀ ਨਹੀਂ ਪੀਣਾ ਚਾਹੀਦਾ ਔਰ ਐ ਵੀ ਵੋਕ ਕਰਨੀ ਚਾਹੀਦੀ ਐ।
ਅੱਛਾ।
ਕਰਨੀ ਚਾਹੀਦੀ ਐ ਖਾਇਆ ਪੀਆ ਹਜ਼ਮ ਹੋ ਜਾਂਦਾ ਫੇਰ ਪਾਣੀ ਖੁੱਲ੍ਹਾ ਪੀਣਾ ਚਾਹੀਦਾ। ਐਵੇਂ ਹੁੰਦਾ ਹਾਂਜੀ ਹਾਂ ਸਹੀ ਗੱਲ ਬਿਮਾਰੀਆਂ ਨੀ ਲੱਗਦੀ
ਹੂੰ
ਹੋਰ ਤੁਸੀਂ ਗੁਰਦੁਆਰੇ ਜਾਂਦੇ ਹੋ।
ਨਾ ਨਾ ਹੁਣ ਤੇ ਬੰਦ ਕਰ ਦਿੱਤਾ ਏ।
ਕਿਉਂ ਜਾਂਦੇ ਨੀ ਪਏ ਹੁਣ,
ਨਾ ਹੁਣ ਨੀ
ਅੱਛਾ। ਮੈ ਤੇ ਕਿਆ ਤੁਸੀਂ ਜਾਂਦੇ ਹੋਗੇ ਰੋਜ਼ ਸਵੇਰੇ ਵੀ ਸ਼ਾਮੀ ਵੀ ਤੁਹਾਡੀ ਮੰਮੀ ਤੇ ਜਾਂਦੀ ਹੋਏਗੀ ਸਵੇਰੇ
ਨਾ ਨਾ ਕੋਈ ਨੀ ਜਾਂਦਾ ਮੰਮੀ ਨਾਲ ਵਾਲੇ ਗੁਰਦੁਆਰੇ ਜਾਂਦੀ ਐ।
ਅੱਛਾ-ਅੱਛਾ ਹੋਰ-
ਬੂੜੀਏ ਹਾਂਜੀ-ਹਾਂਜੀ
ਉਹਨੂੰ ਕੁੱਤਾ ਕੱਟ ਗਿਆ ਸੀ ਹੁਣ ਠੀਕ ਏ
ਹਾਂਜੀ- ਹਾਂਜੀ ਹੁਣ ਗਿਆ ਸੀ ਅਜ ਇੰਜੈਕਸ਼ਨ ਲਗਵਾਣ-
ਲਗਵਾਆ ਆਇਆ।
ਲਗਵਾਇਆ- ਕੱਲ ਡਾਕਟਰ ਕੋਈ ਨੀ ਮਿਲਿਆ ਸੀ ਹਾਂਜੀ- ਹਾਂਜੀ- ਹਾਂਜੀ- ਹਾਂਜੀ ਗਿਆ ਹੁਣ ਗਿਆ ਹੈ। ਕੰਮ-
ਅੱ ਅਛਾ- ਅਛਾ ਹੋਰ ਤੁਸੀ ਤੁਹਾਡੀ- ਤੁਹਾਡੀ- ਭੂਆ ਨਹੀ ਆਈ-
ਨਾ ਭੂਆ ਨੀ ਆਈ ਅਜ ਕੁੜੀਆਂ ਆਈਆਂ ਨੇ- ਰਾਤੀ ਆਈ ਸੀ ਦੋਨੋ-
ਛੁੱਟੀਆਂ ਨੇ ਨਾ ਬੱਚਿਆਂ ਦੀਆਂ।
ਹਾਂਜੀ- ਹਾਂਜੀ ਕਈ ਇੰਤਜਾਮ ਹ ਨਾ ਬੱਚਿਆਂ ਲਈ-
ਹਾਂ ਐ ਤੇ ਹੈਗਾ ਵੇ ਸਹੀ ਗੱਲ ਤੁਸੀ ਨੀ ਗਏ-
ਨਾ- ਨਾ ਅਸੀ ਨੀ ਜਾਂਦੇ ਸਾਡਾ ਤੇ ਘਰ ਹੀ ਸਬ ਏ-
ਅਛਾ-
ਹਾਂਜੀ- ਹਾਂਜੀ ਵੈਸੇ ਵੀ ਇਨੀ ਗਰਮੀ ਪੈਂਦੀ ਪਈਏ-
ਐਹ ਤੇ ਹੈਵੇ ਗਰਮੀ ਬੜੀ ਏ-
ਹਾਂਜੀ ਬਾਰ ਜਾਣ ਦਾ ਜੀਅ ਨਹੀ ਕਰਦਾ-
ਪਰਸੋਂ ਅਸੀ ਅੰਬਰਸਰ ਗਏ ਸੀ ਨਾ ਉਥੇ ਬੜੀ ਗਰਮੀ ਸੀ ਬੜੀ ਗਰਮੀ ਅਸੀ। ਆਣ ਲੱਗੇ ਸਟੇਸ਼ਨ ਤੇ ਆਏ- ਗੱਡੀ ਖੜੀ ਸੀ ਸਾਮਣੇ ਸੀ ਗੱਡੀ 'ਚ ਬੈਠੇ ਨਾਲ ਅੰਧੇਰੀ ਆ ਗਈ ਇੰਨੀ ਤੇਜ਼ ਬਾਰਿਸ਼- ਪੰਜਾਬ ਵਿਚ ਹੋਈ-
ਅਛਾ ਐਥੇ ਕੋਈ ਨੀ ਹੋਈ-
ਨਾ ਉਥੇ ਬਣ ਪੰਜਾਬ ਵਿਚ ਲੁਧਿਆਣੇ ਤੱਕ ਇਨੀ ਬਾਰਿਸ਼- ਹੋਈ ਬੋਤ ਬਾਰਿਸ਼ ਐੰਨੀ ਤੇਜ਼ ਬਾਰਿਸ਼ ਬਿਜਲੀ- ਬਿਜਲੀ ਚਮਕਦੀ ਪਈ ਸੀ। ਅੰਧੇਰੀ ਐਨੀ ਚੱਲੀਏ ਐਡੀ ਬਾਰਿਸ਼ ਹੈਗੀ ਸੀ ਉਥੇ ਤੇ- ਇੱਕ ਦਮ ਮੌਸਮ ਬਦਲ ਗਿਆ ਹਾਂ-
ਇੱਥੇ ਕੋਈ ਨੀ ਹੈ। ਇੱਥੇ ਤਾਂ ਬੜੀ ਗਰਮੀ ਹੈਗੀ ਹੈ। ਇੱਥੇ ਤੇ ਲੋਕੀ ਬਾਹਰ ਨੀ ਨਿਕਲਦੇ-
ਅਛਾ ਹਾਂ ਸਾਡੇ ਘਰ ਵੀ ਗਰਮੀ ਤੇ ਹੈਗੀ ਏ ਏਸੀ ਚਲਾ ਕੇ ਬੈਠੇ ਰੈਂਦੇ ਹਾਂ। ਪਰ ਉਹ ਉਥੇ ਪੰਜਾਬ ਹੀਤੇ ਇਕਦਮ ਬਾਰਿਸ਼ ਹੋ ਗਈ ਸੀ।
ਸਹੀ ਗੱਲ ਏ ਮੌਸਮ ਦਾ ਪਤਾ ਥੋੜ੍ਹੀ ਹੈ।
ਹਾਂ ਇਹ ਤੇ ਹੈ ਮੌਸਮ ਦਾ ਪਤਾ ਨੀ ਚੱਲਦਾ ਨਾ-
ਸਹੀ ਗੱਲ ਹੈ।
ਹਮ ਅਛਾ ਤੁਹਾਡੇ ਘਰ ਗਰਮੀ ਬੜੀ ਏ। ਸਾਡਾ ਤੇ ਉੱਪਰ ਹੈ। ਨਾ ਤੇ ਉੱਪਰ ਤੇ ਬੋਤ ਗਰਮੀ ਲੱਗਦੀ ਏ।
ਅੱਛਾ
ਹਾਂ ਬੋਤ ਗਰਮੀ ਏ ਉੱਪਰ ਤੇ।
ਸਹੀ ਗੱਲ ਹੈ।
ਹਾਂ ਤੁਸੀਂ ਏ -ਸੀ ਚਲਾਇਆ ਹੋਇਆ?
ਨਾ ਏ-ਸੀੇ ਤਾਂ ਨਹੀਂ।
ਅੱਛਾ
ਅਮ ਹੁਣ ਤੇ ਕੂਲਰ ਚੱਲਦਾ ਏ। ਗਰਮੀ ਇੰਨੀ ਹੈਗੀ ਏ। ਕੀ ਕਰੀਏ? ਬੱਚੇ ਆਏ ਹੋਏ ਨੇ ਤੇ ਐਵੇਂ ਬੋਲਦੇ ਨੇ। ਨਹੀਂ ਗਰਮੀ ਹੈਗੀ ਗਰਮੀ ਹੈਗੀ ਏ।
ਹਾਂ। ਸਹੀ ਗੱਲ ਏ ਬੱਚੇ ਤਾਂ ਹੀ ਉਹ ਕਹਿੰਦੇ ਨੇ, ਹੁਣ ਤੁਸੀਂ ਕਹਿੰਦੇ ਹੋ ਜਿਵੇਂ ਅਸੀਂ ਨਹੀਂ ਜਾਂਦੇ, ਗਰਮੀ ਬੜੀ ਹੈਗੀ ਹੈ।
ਸਹੀ ਗੱਲ ਐ।
ਹਾਂ, ਹੋਰ? ਕਦੋਂ ਆਓਗੇ ਸਾਡੇ ਘਰ? ਕੱਪੜੇ ਵੇਖਣ ਆ ਜਾਣਾ ਤੁਸੀਂ।
ਹਾਂ, ਆਵਾਂਗੇ ਅਸੀਂ ਵੀ।
ਲੈ ਤੇ ਮੈਂ ਗਰਮੀਆਂ ਦੇ ਕੋਟਨ ਦੇ ਸੂਟ ਆਏ ਨੇ ਬੜੇ ਵਧੀਆ- ਵਧੀਆ ਪ੍ਰਿੰਟ- ਆਲਵਰ ਸੂਟ ਹੈਗੇ ਨੇ, ਮੈਚਿੰਗ ਸੂਟ ਹੈਗੇ ਨੇ। ਪੰਜਾਬ ਵਾਲੀ ਸਾਈਡ ਦੇ ਪਲਾਜੋ ਵਾਲੇ ਬੜੇ ਸੋਹਣੇ- ਸੋਹਣੇ ਸੂਟ ਆਏ ਪਏ ਨੇ ਮੇਰੇ ਕੋਲ।
ਅੱਛਾ, ਕੋਈ ਨੀ ਆਵਾਂਗੇ।
ਹਾਂ- ਹਾਂ, ਸਾਡੇ ਮਹੱਲੇ ਆਲੇ ਸਭ ਲੈ ਜਾਂਦੀਆਂ ਨੇ ਮੇਰੇ ਕੋਲੋਂ।
ਅੱਛਾ, ਆਵਾਂਗੇ-ਆਵਾਂਗੇ ਅਸੀਂ ਵੀ ਆਵਾਂਗੇ। ਰੀਜਨੇਬਲ ਪ੍ਰਾਈਜ਼ ਹੈਗਾ ਈ।
ਹਾਂ, ਰੇਟ ਬਿਲਕੁਲ ਠੀਕ ਲਾਇਆ, ਜੈਨੂਅਨ ਰੇਟ ਲਾਇਆ। ਕੋਈ ਤੇਜ਼ ਰੇਟ ਨਹੀਂ ਲਾਇਆ ਹੋਇਆ। ਜ਼ਿਆਦਾ ਰੇਟ ਨੀ ਲਾਉਂਦੀ ਮੈਂ ਸਾਰੇ ਆਪਣੇ ਆਉਂਦੇ ਨੇ ਨਾ ਕਿਸੇ ਨੂੰ ਨੀ ਲਾਉਂਦੀ ਜ਼ਿਆਦਾ ਰੇਟ।
ਸਹੀ ਗੱਲ ਏ, ਫਿਰ ਲੋਕ ਐਵੇਂ ਬੋਲਦੇ ਨੇ ਤੈਨੂੰ ਜ਼ਿਆਦਾ
ਮੈਂ ਮਹਿੰਗਾ ਦਿਆਂਗੀ ਫਿਰ ਗਾਹਕ ਦੁਬਾਰਾ ਆਉਂਦਾ ਨੀ ਨਾ।
ਸਹੀ ਗੱਲ ਏ।
ਹਾਂ, ਫਿਰ ਰੇਟ ਠੀਕ ਲਾਉਦੇ ਆਂ। ਸਭ ਨੂੰ ਸਹੀ ਰੇਟ ਲੱਗਦਾ ਤਾਂ ਹੀ ਉਹ ਆ ਜਾਂਦੇ ਲੋਕ ਦੁਬਾਰਾ ਲੈਣ।
ਸਹੀ ਗੱਲ ਏ ਤਾਂ ਹੀ ਆਂਦੇ ਆਉਣਗੇ।
ਹਾਂ। ਹੋਰ, ਆਉਣਾ ਤੁਸੀਂ ਆਪਣੀ ਆਪਣੀ ਮੰਮੀ ਨੂੰ ਵੀ ਦੱਸਣਾ।
ਹਾਂ-ਹਾਂ, ਦੱਸਾਂਗੀ।
ਆਪਣੇ ਆਸ-ਪਾਸ ਜਾਂ ਕੋਈ ਆਪਣੀ ਸਹੇਲੀਆਂ ਵਗੈਰਾ ਨੂੰ ਦੱਸਦੇ ਨਾ ਤੁਸੀਂ ਸੂਟ ਹੈਗੇ ਨੇ ਵੀ ਮੇਰੀ ਨਾਲ ਆਲਿਆ ਉਹਨਾਂ ਕੋਲੋਂ ਜਿਵੇਂ ਮੈਂ ਜਾਂਦੀ ਤੇ ਕਿਸੇ ਨੇ ਆ ਨਾ ਵੀ ਤੇ ਆ ਜਾਣਗੇ।
ਠੀਕ।
ਹੈਨਾ? ਤੇ ਤੁਸੀਂ ਆਪਣਾ ਕੋ ਹਾਂ ਰੇਟ ਬਿਲਕੁਲ ਠੀਕ ਲੱਗੇਗਾ। ਕੁਝ ਜ਼ਿਆਦਾ ਰੇਟ ਨਹੀਂ ਲਾਉਂਦੀ ਮੈਂ।
ਅੱਛਾ, ਤਾਂ ਹੀ ਆਉਣਗੇ ਹਨਾ ਲੋਕ? ਅਗਰ ਠੀਕ ਲਗਾਓਗੇ ਤੇ ਰੇਟ ਹਰ ਕੋਈ ਐਵੇਂ ਹੀ ਵੇਖਦਾ ਏ।
ਸਾਰੇ ਇਹੀੳ ਕਹਿੰਦੇ ਨੇ ਨਾ ਵੀ ਰੇਟ ਜ਼ਿਆਦਾ ਹੋਏਗਾ। ਫਿਰ ਆਪਾਂ ਆਉਂਦੇ ਨੀ ਹੈਗੇ ਗਾਹਕ।
ਸਹੀ ਗੱਲ ਏ।
ਜੇ ਆਪਾਂ ਪਿਆਰ
ਇੱਕ ਵਾਰ ਆਏਗਾ, ਦੂਜਾ ਦੂਜੀ ਵਾਰ - ਵਾਰ ਸੋਚੇਗਾ ਕਿ ਜਾਵਾਂ ਤੇ ਨਾ ਜਾਵਾਂ!
ਹਾਂ ਵੀ ਰੇਟ ਮਹਿੰਗਾ ਲਾਉਂਦੀ ਆ ਸੂਟਾਂ ਦਾ।
ਸਹੀ ਗੱਲ ਏ।
ਫੇਰ ਮੇਰੇ ਰੇਟ ਠੀਕ ਹੈਗੇ ਨੇ। ਆਉਂਦੇ ਨੇ ਘਰ ਹੀ ਆ ਜਾਂਦੇ ਨੇ ਲੋਕ ਕਸਟਮਰ ਲੈ ਜਾਂਦੇ ਨੇ ਗਾਹਕ। ਆ ਕੇ ਲੈ ਜਾਂਦੇ ਨੇ। ਵਧੀਆ-ਵਧੀਆ ਪ੍ਰਿੰਟ ਆਏ ਹੋਏ। ਇੰਨੇ ਸੋਹਣੇ ਗਰਮੀਆਂ ਦੇ ਲਾਈਟ-ਲਾਈਟ ਕਲਰ ਬਿਲਕੁਲ ਤੇ ਬਹੁਤ ਸੋਹਣੇ-ਸੋਹਣੇ ਸੂਟ ਹੈਗੇ ਨੇ ਤੁਸੀਂ ਆਉਣਾ।
ਆਵਾਂਗੇ- ਆਵਾਂਗੇ ਅਸੀਂ ਵੀ ਆਵਾਂਗੇ।
ਆਪਣੇ ਜਾਣਕਾਰਾਂ ਨੂੰ ਵੀ ਕਹਿ ਦੇਣਾ।
ਕਵਾਂਗੀ, ਆਹ ਜਾਣਗੇ।
ਠੀਕ ਏ-ਠੀਕ ਏ।
ਕਿਹੜੇ ਪ੍ਰਾਈਜ਼ ਤੋਂ ਸ਼ੁਰੂ ਹੈਗੇ।
ਮੇਰੇ ਕੋਲ ਤਾਂ ਤਿੰਨ -ਚਾਰ ਸੌ ਤੋਂ ਸੂਟ ਸ਼ੁਰੂ ਹੈਗੇ ਨੇ।
ਅੱਛਾ।
ਹਾਂ, ਘਰ ਪਾਉਣ ਵਾਲੇ ਸੂਟ ਹੈਗੇ ਨੇ ਤਿੰਨ ਤਿੰਨ ਸੌ ਸਾਢੇ ਤਿੰਨ ਸੌ ਰੁਪਏ ਦੇ ਦਿੰਦੀ ਆਂ ਮੈਂ।
ਅੱਛਾ।
ਬਾਕੀ ਵਧੀਆ ਪਾਰਟੀ ਵੀਅਰ ਲੈਣਾ, ਪੰਦਰਾਂ ਸੌ ਦਾ ਵੀ ਹੈਗਾ, ਐਵੇਂ ਅੱਛੇ ਵੀ ਹੈਗੇ ਨੇ, ਜਿਵੇਂ ਦਾ ਤੁਸੀਂ ਕਹੋਗੇ ਮੈਂ ਓਨਲਾਈਨ ਵੀ ਕੰਮ ਕਰਦੀ ਹਾਂ ਨਾ। ਕੋਈ ਮੇਰੇ, ਪਸੰਦ ਹੋਏਗਾ ਮੈਂ ਉਹ ਤੁਹਾਨੂੰ ਮੰਗਵਾ ਦਾਂਗੀ। ਜੀ, ਹਾਂ। ਹਾਂ, ਤਾਂ, ਆਪਣਾ ਪਸੰਦ
ਚਲੋ ਠੀਕ ਹੈ ਮੈਂ ਫਿਰ ਕਰਨੀ ਆ, ਗੱਲ ਠੀਕ ਹੈ।
ਠੀਕ ਹੈ, ਠੀਕ ਹੈ ਆਉਣਾ ਫਿਰ ਤੁਸੀਂ, ਹੈਂ, ਠੀਕ ਹੈ ਜੀ, ਠੀਕ ਹੈ। ਠੀਕ ਹੈ।